ਸਤਿ ਸ੍ਰੀ ਅਕਾਲ ਜੀ। ਠੀਕ
ਹਾਂਜੀ ਸਤਿ ਸ੍ਰੀ ਅਕਾਲ ਜੀ।
ਕੀ ਹਾਲ ਚਾਲ ਵਧੀਆ ਜੀ ਤੁਸੀ ਸੁਣਾਓ
ਇਹ ਸਭ ਵਧੀਆ। ਹੋਰ ਅੱਜ ਬਹੁਤ ਦਿਨਾਂ ਬਾਅਦ ਯਾਦ ਕੀਤਾ ਤੁਸੀ।
ਟਾਈਮ ਈ ਨੀ ਲੱਗ ਸੀਗਾ ਫੇਰ ਮੈਂ ਕਿਆ ਅੱਜ--ਟਾਈਮ ਮੈਮ ਬੈਠੀ ਸੀ ਹੁਣੇ। ਰੋਟੀ ਵਗੈਰਾ ਬਣਾ ਕੇ ਮੈਂ ਕਿਆ ਹੁਣ ਫੋਨ ਕਰਕੇ ਪੁੱਛਦੀ ਆ ਕਿ ਚੱਲ ਰਾ ਅੱਜ-ਕੱਲ?
ਹਾਂਜੀ ਬਸ ਮੈਂ ਵੀ ਕਿੰਨੇ ਦਿਨਾਂ ਤੋਂ ਯਾਦ ਕਰ ਰਹੀ ਸੀ ਭੈਜੀ ਤਾਂ ਫੋਨ ਆਇਆ ਹੀ ਨਹੀਂ, ਤੇ ਮੈਂ ਵੀ ਕਰਨਾ ਹੀ ਸੀਗਾ ਦੇਖੋ ਤੁਸੀਂ ਯਾਦ ਕਰ ਹੀ ਲਿਆ, ਚਲੋ ਵਧੀਆ ਕੀਤਾ। ਬਸ ਵਧੀਆ ਮੈਂ ਵੀ ਹੁਣੇ ਹੀ, ਲੰਚ ਵਗੈਰਾ ਕਰਕੇ ਫ੍ਰਰੀ ਹੋਏ ਸੀਗੇ।
ਅੱਛਾ ਅੱਛਾ, ਕੀ ਬਣਾਇਆ ਅੱਜ?
ਰਾਜਮਾਂ ਚਾਵਲ ਬਣਾਏ ਸੀਗੇ। ਤਵਾਣੁ ਪਤਾ ਬੱਚਿਆਂ ਨੂੰ ਕਿੰਨੇ ਪਸੰਦ ਹੁੰਦੇ ਨੇ, ਤੇ ਘਾਰ ਨੇ ਬ ਛੇ ਸਮਰ ਵੀ ਵਕੇਸ਼ਨ ਚੱਲ ਰਹੇ ਨੇ, ਕਹਿੰਦੇ ਅੱਜ ਰਾਜਮਾਂ ਖਾਨੇ ਆ, ਮੈਂ ਕਿਹਾ ਚਲੋ ਕੋਈ ਨੀ, ਬਣਾ ਲੈਣ
ਹਾਂਜੀ, ਇਹ ਤਾਂ ਹੈ ਹੀ, ਬਸ ਮੈਂ ਵੀ ਰੋਟੀ ਬਨਾ ਕੇ ਹਟੀ ਸੀ, ਹੂਨੇ। ਦੁਪਹਿਰ ਬ ਅੱਜ ਮੈਂ ਬਣਾਈ ਹ
ਅੱਛਾ, ਅੱਛਾ। ਚਲੋ ਵਧੀਆ ਐ। ਹੋਰ ਦੱਸੋ, ਹਾਂ ਨਹੀਂ ਸਹੀ ਗੱਲ ਹੈ, ਗਰਮੀ ਬਹੁਤ ਹੋ ਗਈ ਏ, ਗਰਮੀ ਚ ਤੁਹਾਨੂੰ ਪਤਾ ਜ਼ਿਆਦਾਤਰ ਤਾਂ ਵੈਸੇ ਪਾਣੀ ਨਾਲ ਹੀ ਢਿੱਡ ਪਰ ਲਈ ਦੈ। ਕੁਛ ਖਾਨ ਤੇ ਦਿਲ ਹੀ ਨਹੀਂ ਕਰਦਾ, ਹਾਂ ਡਰਿੰਕਸ ਹੀ ਬੱਚੇ ਤੇ ਘਰ ਹੀ ਬਨਾ ਦਿੰਨੇ ਆ ਡਰਿੰਕਸ ਵਗੈਰਾ। ਕੋਲਡ ਡਰਿੰਕਸ ਵਗੈਰਾ ਨੀ ਦਿੰਦੀ ਮੈਂ। ਪਤਾ ਖ਼ਰਾਬ ਕਰਦੀ ਬੱਚਿਆਂ ਨੂੰ। ਹਾਂਜੀ। ਫੇਰੀ ਬੱਚਿਆਂ ਨੂੰ ਜਿੱਦਾਂ ਉਹ ਨਾ ਜਿੱਦਾਂ ਲਹੋਰੀ ਜੀਰਾ ਲਿਆ ਕੇ, ਉਹਨੂੰ ਭੁੰਨਿਆ ਦਾ, ਮੈਂ ਘਰ ਰੱਖਿਆ ਰਿਆ ਤੇ ਸੌਫ ਹੋ ਗਿਆ, ਸੌਫ ਨੂੰ ਪੀਸ ਕੇ, ਵਿੱਚ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਹੁੰਦੀ ਨਾ, ਇਹ ਸਾਰਾ ਇਹਦਾ ਪਾਊਡਰ ਬਣਾ ਕੇ ਰੱਖਿਆ ਬੱਚਿਆਂ ਲਈ, ਬਸ ਓ ਇੱਕ ਚਮਚ ਪਾਨੇਆਂ ਵਿੱਚ, ਆਈਸਕਊਬ ਪਾ ਲੈਂਨੇ ਆ। ਤੇ ਵਿੱਚ ਅਗਰ ਤੁਸੀਂ ਸੋਡਾ ਵਾਟਰ ਪਾ ਲਓ, ਉਹ ਵੀ ਵਧੀਆ, ਤੇ ਉਹ ਬਸ ਬੱਚਿਆਂ ਨੂੰ ਉਹੀ ਦੇਈਦੈ ਗਰਮੀ ਚ। ਥੋੜੀ ਗੂੰਦ ਵੀ ਭਿਉਂ ਕੇ ਰੱਖੀ ਦੀ ਹੈ, ਗੂੰਦ ਹਾਂ ਵਿੱਚ ਪਾ ਦਈ ਦੀਏ ਇੱਕ, ਅਦਾ ਚੑਮਚ।
ਅਸੀਂ ਤਾਂ ਇੱਥੇ ਨਾ ਮੈਂ ਦੇਖਿਆ ਸੀਗਾ ਹੁਣੇ ਨਾ ਸਾਡੇ ਇੱਥੇ ਅ- ਅ - ਹੁੰਦੈ ਨਾ, ਪੈਕੇਟ ਆਂਦੇ ਨੇ
ਅੱਛਾ-ਅੱਛਾ, ਨਹੀਂ- ਨਹੀਂ, ਉਹ ਨਹੀਂ, ਉਹ ਨਹੀਂ ਅੱਛੇ ਹੁੰਦੇ ਪੇਨਜੀ ਬਿਲਕੁਲ। ਓਹ ਨਹੀ ਅੱਛੇ! ਉਹ ਨਹੀਂ ਦੇਣੇ ਚਾਹੀਦੇ ਤੁਸੀਂ ਏਦਾਂ ਕਰੋ ਘਾਰ ਦਾ ਬਣਾਓ, ਇਹਨ ਘਰ ਤੁਹਾਨੂੰ ਮੈਂ ਦੱਸ ਤੁਹਾਨੂੰ ਮੈਂ ਦੱਸਿਆ ਨਾ ਉਹ ਤੁਸੀਂ ਜੀਰਾ ਲੈ ਲੋ, ਸੌ ਗ੍ਰਾਮ ਜੀਰਾ ਲੈ ਲੋ ਹੇਨਾ ਸੌ ਗ੍ਰਾਮ ਈ ਸੌਂਫ ਲੇ ਲੋ। ਠੀਕ ਏ, ਜੀਰੇ ਨੂੰ ਤੁਸੀਂ ਭੁੰਨ ਲੈਨਾ ਅੱਛੀ ਤਰ੍ਹਾਂ ਤਵੇ ਤੇ ਭੁੰਨ ਕੇ, ਉਹਨੂੰ ਮਿਕਸੀ ਚ ਪੀ ਲੈਨਾ ਨਾਲ ਹੀ ਉਹਨੂੰ ਸੌਂਫ ਨੂੰ ਵੀ- ਵਿਚੇ ਈ ਰੱਖ ਲੈਨਾਏ। ਤੇ ਵਿੱਚ ਧਾਗੇ ਵਾਲੀ ਮਿਸ਼ਰੀ ਪਾ ਦੇਨੀ। ਅ ਤਿੰਨੋ ਚੀਜ਼ਾਂ ਨੂੰ ਤੁਸੀਂ ਪੀਸ ਕੇ ਬਸ ਪਾਊਡਰ ਬਨਾ ਕੇ ਰੱਖ ਲੈਨਾਏ। ਜਦੋਂ ਦਿਲ ਕਰੇ ਤੁਹਾਡਾ, ਇੱਕ ਚਮਚ ਇਹਦਾ ਪਾਓ ਵਿਚ ਆਈਸਕਿਊਬ ਪਾਓ, ਤੇ ਥੋੜੇ ਪੁਦੀਨੇ ਦੇ ਪੱਤੇ ਹੈਗੇ ਤਾਜ਼ੇ ਨਈ ਤਾਂ ਸੁ ਮਤਲਬ ਪੁਦੀਨੇ ਨੂੰ ਸੁਕਾ ਕੇ ਨਾ- ਉਹ ਵੀ ਪੋਡਰ ਤੁਸੀ ਵਿੱਚ ਪਾ ਸਕਦੇ ਓ। ਬ ਓਨੂੰ ਵਿਚ ਪਾਓ ਉਹਦੇ ਵਿੱਚ ਤੁਸੀਂ ਠੰਡਾ ਪਾਨੀ ਚੀਲਡ ਪਾਓ ਤੇ ਇਹ ਇੰਨੀ ਵਧੀਆ ਡਰਿੰਕ ਬਨ ਜਾਂਦੀ ਏ। ਬੱਚੇ ਦਾ ਸਾਡੇ ਬਸ ਬੜੇ ਸ਼ੌਕੀਨ ਨੇ ਸਾਰਾ ਦਿਨ ਲੱਗੇ ਰਹਿਨਗੇ ਏਹੀ ਕੁਛ ਕਰਨ। ਤੇ ਬਹੁਤ ਵਧੀਆ ਤੁਸੀਂ ਟਰਾਈ ਕਰਕੇ ਦੇਖਨਾ ਨਾ ਏ।
ਮੈਂ ਨਾ ਬਨਾ ਕੇ ਦੇਖਾਂਗੀ। ਮੈਂ ਕੁਚਿ
ਹਾਂ, ਨਹੀਂ, ਨਹੀਂ ਤੁਸੀਂ ਟਰਾਈ। ਅੱਛਾ, ਅੱਛਾ ਨਹੀਂ, ਨਹੀਂ ਬਸ ਸਾਨੂ ਵੀ ਕਿੱਥੇ ਆ ਪਤਾ ਸੀ ਮੈਨੂੰ ਵੀ ਇੱਕ ਪੈਨਜੀ ਸੀਗੇ ਮੇਰੀ ਉਹਨਾ ਨੇ ਮੈਨੂੰ ਦੱਸ ਕਹਿੰਦੇ ਤੁਸੀਂ ਕ ਕੋਲਡ ਡਰਿੰਕਸ ਵਗੈਰਾ ਬੱਚੇ ਪੀਂਦੇ ਭੋ
ਹਾਂਜੀ, ਸਾਡੇ ਘਰ ਵੀ ਬੜਾ ਪੀਂਦੇ ਨੇ। ਇਹ ਤਾਂ ਕੋਲਡ ਡਰਿੰਕ ਹੁਨ ਛਡਾਈ ਕੋਲਡ ਡਰਿੰਕ ਨੀ ਪੀਨੀ। ਉਹ ਵੀ ਨਿੰਬੂ ਪਾਣੀ ਦੇ ਪੈਕੇਟ ਆਂਦੇ ਨੇ ਨਾ ਮੈਂ ਨਿੰਬੂ
ਹਾਂ, ਆਂ, ਨਹੀਂ, ਨਹੀਂ ਵੈਸੇ ਉਹ ਵੀ ਤੁਸੀਂ ਉਹ ਵੀ ਨਾ ਦਿਓ ਮੈਂ ਤੁਹਾਨੂੰ ਕਵਾਂ ਤੁਸੀਂ ਘਰ ਈ ਨਿੰਬੂ ਲਿਆ ਕੇ ਕੇ ਨਾ ਇਕੱਠੇ ਨਿੰਬੂ ਲੈਓ, ਉਹਦਾ ਰਸ ਨਿਕਾਲ ਕੇ, ਬੋਟਲ ਚ ਪਾ ਕੇ ਰੱਖ ਦੋ। ਬਸ ਉਹ ਜ਼ਿਆਦਾ ਬੈਸਟ ਰੇਗਾ। ਜਿਹੜੇ ਸੀ ਆ ਪੈਕਟਸ ਹੁੰਦੇ ਨਾ ਉਹ ਤਾਂ ਫਿਰ ਦੇ ਚ ਕੋਈ ਫਾਇਦਾ ਨਹੀਂ ਹੈਗਾ ਉਹ ਚੀਜ਼ ਤਾਂ ਫੇਰ।
ਉਹ ਤਾਂ ਗੱਲ ਹੈ ਈ, ਬਸ ਇਹ ਹੁੰਦਾ ਨਾ ਵੀ ਫਟਾਫਟ ਜਿਵੇਂ ਬਾਰ ਬਾਰ ਬਨਾਨੇ ਪੈਂਦ
ਹਾਂ, ਇਹ ਗੱਲ ਏ। ਨਈ ਤਾਂ ਈ ਮੈਂ ਤੁਹਾਨੂੰ ਕੇਹਾ ਨਾ ਤਾਂ ਤੁਸੀਂ ਦੇਖੋ ਨਿੰਬੂ ਦਾ ਵੀ ਅਲੱਗ ਬਨਾ ਕੇ ਕਰਾ। ਰੱਖ ਲੋ। ਇੱਕੋ ਵਾਰੀ ਚਲੋ ਟਾਈਮ ਤਾਂ ਥੋੜਾ ਲੱਗੇਗਾ। ਉਹਦਾ ਰਸ ਬਨਾ ਕੇ ਬੋਟਲ ਚ ਰੱਖ ਦੋ। ਇੱਕ ਸਾਈਡ ਤੇ ਮਿੱਠਾ ਘੋਲ ਕੇ ਉਹ ਰੱਖ ਲੋ ਬਸ ਜਦੋਂ ਲੋੜ ਹੋਏ ਥੋੜਾ ਜਾ ਓ ਪਾਇਆ, ਥੋੜਾ ਜਾ ਓ। ਪਾਇਆ, ਤੇ ਜਿਹੜਾ ਤੁਹਾਨੂੰ ਪੌਡਰ ਦੱਸਿਆ ਭਾਵੇਂ ਇੱਕ ਚਮਚ ਉਹ ਵੀ ਪਾ ਲੋ। ਮਤਲਬ ਬੋਤ ਵਧੀਆ ਡਰਿੰਕ ਬਨੇਗੀ। ਦੇਖੋ ਬੱਚਿਆਂ ਨਾਲ ਉਹਦਾ ਬੱਚਿਆਂ ਦਾ ਡਾਇਜੈਸਟਿਵ ਸਿਸਟਮ ਵੀ ਬੜਾ
ਹਾਂਜੀ, ਬਸ ਏਈ ਏ ਨਾ ਕਿ ਪਤਾ ਵੀ ਨਾ ਕਦੀ ਕਦਾਰ ਹੁਨ ਤੁਸੀਂ ਮੈਨੂੰ ਦੱਸਿਆ ਨਾ ਮੈਂ ਬਨਾਵਾਂਗੀ ਹੁਨ ਜ਼ਰੂਰ।
ਹਾਂ, ਨਹੀਂ, ਨਹੀਂ ਤੁਸੀਂ ਟਰਾਈ ਕਰਨਾ ਬੋਤ ਵਧੀਆ ਮੈਂ ਅੱਗੇ ਅਹ ਸਗੋਂ ਮੈਂ ਹੋਰ ਵੀ ਮੇਰੀ ਫਰੈਂਡ ਵਗੈਰਾ ਨੂੰ ਵੀ ਮੈਂ ਦੱਸਿਆ ਉਹਨਾਂ ਨੂੰ ਬੜਾ ਪਸੰਦ ਆਇਆ। ਘਰ ਵੀ ਤੁਸੀਂ ਘਰ ਲਾ ਲ ਨਾ ਚੱਕਰ ਹੈ ਇੱਕ ਵਾਰੀ ਲਗਾਣਾ ਚੱਕਰ ਤੁਸੀਂ ਹਾਂ ਤੇ ਕੋਈ ਨੀ ਜਿੱ ਤੁਹਾਨੂੰ ਨਹੀਂ ਸਮਝ ਲੱਗੀ ਮੈਂ ਬਣਾ ਦਾਂਗੀ। ਕੋਈ ਟੈਨਸ਼ਨ ਦੀ ਗੱਲ ਨੀ ਹੈ ਤੁਸੀਂ ਆਣਾ ਮੈਂ ਬਣਾ ਕੇ ਹੀ ਰੱਖਾਂਗੀ ਤੁਹਾਡੇ ਵਾਸਤੇ ਬਸ ਤੁਹਾਡੀ ਟੈਂਨਸ਼ਨ ਹੀ ਖਤਮ ਕਰ ਦਿੰਦੀ ਹਾਂ। ਹਾਂ ਮੈਂ ਰੇਡੀ ਕਰ ਦਾਂਗੀ ਤੇ ਤੁਸੀਂ ਲੈ ਜਾਣਾ ਹੋਰ ਬੱਚਿਆਂ ਨਾਲ ਲੈ ਕੇ ਆਣਾ ਤੁਸੀਂ ਬੱਚੇ ਵੀ ਖ਼ੁਸ਼ ਹੋ ਜਾਣਗੇ। ਹੋਰ
ਨਾ ਮਤਲਬ ਛੁੱਟੀਆਂ ਹੋਈਆਂ ਨੇ ਨਾ ਤੇ ਬੱਚੇ ਆਏ ਹੋਏ ਨੇ ਸਾਰੇ
ਅੱਛਾ ਅੱ
ਹਾਂਜੀ ਜਾਂਦੇ ਪਏ ਨੇ ਉਧਰ ਜਾਂਦੇ ਨੇ ਸਮਰ ਕੈਂਪ ਚ ਜਾਂਦੇ ਪਏ ਨੇ ਤੇ ਉਧਰ ਸਿੱਖ ਕੇ ਆਉਂਦੇ ਨੇ ਕੁਛ ਨਾ ਕੁਛ ਗੇਮ ਵਗੈਰਾ।
ਹਾਂ ਨਹੀਂ ਨਹੀਂ ਸਾਡੇ ਵੀ ਜਾ ਰਹੇ ਨੇ। ਹਾਂ ਨਹੀਂ ਜਾ ਰਹੇ ਨੇ ਆਪਾਂ ਵੀ ਭੇਜ ਰਹੇ ਹਾਂ ਬੱਚੇ। ਨੂੰ ਬਸ ਹੁਣ ਤਬਲਾ ਦੀ ਕਲਾਸਿਸ ਕਹਿੰਦੇ ਸੀ। ਲਗਾ ਦੋ ਮੰਮਾ ਤੇ ਫੇਰ ਸਵੇਰੇ ਭਾਈ ਸਾਹਿਬ ਨਾਲ ਗੱਲ ਕੀਤੀ ਕੀਤੀ ਸੀਗੀ ਹਾਂਜੀ ਉਹ ਕਹਿੰਦੇ ਸੀ ਕੋਈ ਨੀ ਤੁਸੀਂ ਤਬਲਾ ਵਗੈਰਾ ਦਾ ਅਂਰੇਂਜਮੈਂਟ ਕਰ ਲਓ ਕਿਉਂਕੀ ਦੇਖੋ ਘਰ ਵੀ ਪ੍ਰੈਕ ਟਿਸ ਦੀ ਲੋੜ ਪੈਣੀ ਬੱਚਿਆਂ ਨੂੰ, ਤੇ ਮੈਂ ਕਿਹਾ ਚਲੋ ਹਾਂ ਮੈਂ ਫਿਰ ਇਹ ਹੋਈ ਗੱਲਬਾਤ ਕੋਈ ਨੀ ਫੇਰ ਮੈਂ ਕਿਹਾ ਚਲੋ ਤੁਹਾਨੂੰ ਤਬਲਾ ਵੀ ਲਗਾ ਦਾਂਗੇ ਤਬਲੇ ਦੀ ਕਲਾਸਿਸ ਵੀ ਬੱਚਿਆਂ ਨੂੰ।
ਹਾਂਜੀ ਹਾਂਜੀ ਇਹ ਤਾਂ ਚੰਗੀ ਗੱਲ ਹੈ ਬੱਚੇ ਨਾ ਸ਼ਬਦ ਵਗੈਰਾ ਪੜ੍ਹਦੇ ਨੇ ਇਸ ਦੇ ਨੇ ਕੁਛ ਤੋਂ ਹੀ ਨਹੀਂ ਤਾਂ ਫ ਫੋਨ ਤੇ ਹੀ ਲੱਗੇ ਰਹਿੰਦੇ ਨੇ।
ਨਹੀਂ ਨਹੀਂ ਫੋਨ ਤੁਹਾਨੂੰ ਪਤਾ ਕਿੰਨੇ ਨੁਕਸਾਨ ਨੇ ਫੋਨ ਦੇ ਤਾਂ ਭੈਣਜੀ ਫੋਨ ਕੀ ਤੁਹਾਨੂੰ ਦੱਸਾਂ ਦੇਖਦੇ ਹੀ ਆ ਰੋਜ਼ ਨਵੀਂ ਤੋਂ ਨਵੀਂ ਖ਼ਬਰਾਂ ਅਸੀਂ ਟੀ ਵੀ ਚ ਦੇਖਦੇ ਹਾਂ, ਫੋਨ ਦੇ ਕਦੇ ਬੱਚਿਆਂ ਦੀ ਕੁਝ ਆਈ ਸਾਈਟ ਕੋਈ ਗੇਮ ਖੇਲ ਕੇ ਬੱਚੇ ਗੇਮਸ ਵਾਂਗ ਵੀ ਕਰਨ ਲੱਗ ਜਾਂਦੇ ਨੇ ਤੇ ਫੇਿਰ ਤਾਂ ਕਰਕੇ ਮੈਂ ਤਾਂ ਵਹੀ ਡ ਕਰਦੀ ਜ ਬਿਲਕੁਲ ਮੈਂ ਦੇਖੋ ਭਾਜੀ ਨੂੰ ਵੀ ਤੁਹਾਡੇ ਪਾਜੀ ਫੋਨ
ਹੂੰ ਮੈਂ ਤਾਂ ਖੁਦ ਐਵੇਂ ਕਹਿਣੀ ਹਾਂ ਮਤਲਬ ਸਾਡੀ ਨਾ
ਮੇਰੀ ਨਾ ਜਿਵੇਂ ਚਾਚੀ ਨੇ ਨਾ ਉਹਨਾਂ ਦੇ ਮੁੰਡੇ ਨੇ ਛੋਟਾ ਹੈਗਾ ਉਹਨਾਂ ਦਾ ਥੋੜਾ ਲੇਟ ਵਿਆਹ ਹੋਇਆ ਸੀ ਨਾ ਤੇ ਉਹਨਾਂ ਦਾ ਮੁੰਡਾ ਮੇਰੇ ਤੋਂ ਵੀ ਛੋਟਾ ਦਸ ਸਾਲ ਛੋਟਾ ਮੇਰੇ ਤੋਂ ਵੀ ਤੇ ਉਹ ਐਵੇਂ ਆਂਦਾ ਬੈਠਾ ਹੁੰਦਾ ਨਾ ਫੋਨ ਲੈ ਕੇ ਬੈਠਾ ਰਹਿੰਦਾ ਸਾਰਾ ਟਾਈਮ ਸਾਰਾ ਮਤਲਬ ਕੋਈ ਨਾ ਪੜ੍ਹ ਨਾ
ਦੇਖੋ ਪਤਾ ਹੀ ਗੱਲ ਕਈ ਵਾਰ ਨਾ ਲੇਡੀਜ਼ ਦੇਖੋ ਅਸੀਂ ਲੇਡੀਜ਼ ਲੋਕ ਕੀ ਕਰਦੇ ਹਾਂ ਆਪਣੇ ਫਾਇਦੇ ਲਈ ਨਾ ਦੇਖੋ ਬੱਚੇ ਨੇ ਮਾੜਾ ਜਿਹਾ ਤੰਗ ਕੀਤਾ ਆਪਣਾ ਮਤਲਬ ਕੰਮ ਸਾਨੂੰ ਹੁੰਦਾ ਸੀ ਕਹਿੰਦੇ ਲੋ ਫੜੋ ਮਤਲਬ ਇਹ ਸਾਡੀ ਵੀ ਬੜੀ ਕਿੰਨੀ ਭਾਰੀ ਗ਼ਲਤੀ ਹੈ ਸਾਨੂੰ ਖੁੱਦ ਚਾਹੀਦਾ ਚਾਹੇ ਬੱਚਾ ਰੋ ਰਿਹਾ ਫੋਨ ਨਹੀਂ ਦੇਣਾ
ਹਾਂਜੀ ਓਹੀ ਉਹੀ ਚਾਚੀ ਵੀ ਆਹੀ ਕਹਿੰਦੇ ਨੇ ਕਹ ਕਹਿੰਦੇ ਵੀ ਮੈਂ ਤਾਂ ਇਹਨੂੰ ਕਿੰਨਾ ਮਨਾ ਕਰਦੀਆਂ ਹੁਣ ਸੁਣਦਾ ਹੀ ਨਹੀਂ ਕਹਿੰਦੇ ਪਹਿਲਿਆਂ ਇਹਨੂੰ ਬਸ ਇਸ ਵਾਸਤੇ ਕਿਉਂਕਿ ਉਹ ਇਕੱਲੇ ਉਹ ਇਕੱਲਾ ਇਕੱਲਾ ਹੈਗਾ ਉਹ ਤੇ ਇਕਲਾ ਹਮੇਸ਼ਾ ਬਾਹਰ ਵੀ ਨਹੀਂ ਭੇਜ ਸਕਦੇ ਤੇ ਕਹਿੰਦੇ ਉਹ ਬਸ ਐ ਵੀ ਇਹਨ ਦੇਨਾ ਸ਼ੁਰੂ ਤਾਂ ਹੁਣ ਬਸ ਗੇਮ ਤੇ ਲੱਗਾ ਰਹਿੰਦਾ ਨਾ ਕਿਤੇ ਬਾਹਰ ਜਾਂਦਾ ਨਾ ਕੁਛ ਨਾਲੇ ਨਾ ਕੋਈ ਉਹਦਾ ਦੋਸਤ ਬਣਦਾ
ਹਾਂ ਇਹ ਵੀ ਗੱਲ ਦੇਖ ਕਿੰਨੇ ਨੁਕਸਾਨ ਨੇ ਦੱਸੇ ਨੁਕਸਾਨ ਹੀ ਨੇ ਬਾ ਮਤਲਬ ਨਾਲ ਅਸੀਂ ਕਿਸੇ ਨੂੰ ਮਿਲਾਂਗੇ ਮਿਲਾਂਗੇ ਫੇਰ ਦੱਸੋ ਇਹ ਤਾਂ ਹੀ ਕਹਿਣੀ ਕੋਈ ਫਾਇਦਾ ਨੀ ਮਤਲਬ ਸਾਡਾ ਨੁਕਸਾਨ ਦੇ ਰਿਹਾ ਬ ਇਹ ਵੀ ਕਿੰਨੇ ਫਿਊਚਰ ਖਰਾਬ ਹੁੰਦਾ ਬੱਚੇ ਦਾ
ਅਸੀਂ ਤਾਂ ਖੁਦ ਨੀ ਭੇਜਦੇ ਇਸ ਤੋਂ ਮੈਂ ਖੁਦ ਆਂਦਾ ਨਾ ਇੱਧਰ ਹਾਂ ਹਾਂਜੀ ਇੱਕ ਤਾਂ ਪਤਾ ਕੀ ਇੱਕ ਤਾਂ ਉਹਨੂੰ ਇਕੱਲੇ ਨੂੰ ਫੋਨ ਦਬਾ ਰੱਖਿਆ ਉਹਦਾ ਪਰਸਨਲ ਫੋਨ ਹੈਗਾ ਤੇ ਉਹ ਚੱਕਰ ਹੈਗਾ ਕਿ ਉਹ ਕਦੀ ਉਹਨੂੰ ਛੋੜਦਾ ਹੀ ਨੀ ਹੈ ਤੇ ਮੇਰੇ ਘਰ ਆਂਦਾ ਨਾ ਇੱਧਰ ਆਏਗਾ ਤੇ ਫੇਰ ਮੈਂ ਉਹਨੂੰ ਕਹਿਣੀ ਹਾਂ ਵੀ ਮੈਂ ਤਾਂ ਕਦੀ ਫੋਨ ਨਹੀਂ ਦਿੰਦੀ ਉਹਨੂੰ ਮੈਂ ਉਹਨੂੰ ਕਹਿੰਦੀ ਹਾਂ ਫੋਨ ਰੱਖਦੇ ਕਿਉਂਕਿ ਇੱਥੇ ਮੈਂ ਉਹਨੂੰ ਕਹਿ ਦਿੰਦੇ ਵੀ ਇੱਦ ਇਹ ਕਰ ਲੋ ਕਰ ਲੋ ਬੱਚਿਆਂ ਨਾਲ ਕੋਈ ਨਾ ਕੋਈ ਗੇਮ ਗੂਮ ਤੇ ਲਗਾ ਦਿਨੀ ਹਾਂ ਤੇ ਉਹੀ ਚਾਚੀ ਕਹਿੰਦੇ ਕਹਿੰਦੇ ਤੇਰੇ ਘਰ ਤਾਂ ਵੈਸੇ ਹੀ ਚ ਚੁੱਪ ਹੋ ਕੇ ਸੁਣ ਲੈਂਦਾ ਹਾਂ ਕਹਿੰਦੇ ਤੇਰੇ ਘਰ ਤੇ ਚਲਾਦਾ ਤੇਰੀ ਤੇਰੇ ਘਰ ਨ ਚਲਾਦਾ ਹੂੰ ਮੈਂ ਵੀਹੀ ਕਹਿੰਦੀ ਆ ਰ ਹੁਣ ਉਹਦੇ ਹੁਣ ਉਹਦੇ ਇੰਨੇ ਗੰਦੇ ਨੰਬਰ ਆਏ ਨੇ ਨਾ ਉਹੀ ਮਤਲਬ ਹਲੇੇ ਫਿਫਟੀ ਸਵਨ ਪਰਸੈਂਟ ਨੰਬਰ ਆਏ ਨੇ ਸਿਰਫ ਦੇ ਕੋਲ ਨਾ ਛੋਟਾ ਹੈ ਨਾ ਹਾਲੇ ਸਾਡੇ ਤੇ ਅਸੀਂ ਮਤਲਬ ਸਾਡੇ ਇੱਕ ਖਰਚ ਤਾਂ ਕਿਸੇ ਬੱਚੇ ਦੇ ਨੀ ਆਦੇ ਇਨੇ ਹਰ ਕਿਸੇ ਦੇ ਏਟੀ ਤੋਂ ਉੱਪਰ ਆਦੇ ਨੇ ਸਾਰੀਆਂ ਮਾਵਾਂ ਨੇ ਕੁੱਟ ਕੁੱਟ ਕੇ ਬੱਚੇ ਪੜ੍ਹਾਏ ਹੋਏ ਨੇ ਵੀ ਪੜ੍ਹਨਾ ਆ ਪੜ੍ਹਨ ਤੋਂ ਬਾਅਦ ਕੁਛ ਕਰੋ ਜੋ ਕਰਨਾ।
ਦੇਖੋ ਏ ਤਾਂ ਮਾਵਾਂ ਤੇ ਹੀ ਡਿਪੈਂਡ ਕਰਦਾ। ਹੁਣ
ਨਾ ਕੋਈ ਕੰਮ ਕਰਦਾ ਹੈਗਾ ਹੂੰ ਨਾ ਹੋਮਵਰਕ ਕਰਦਾ ਤੇ ਨਾ ਕੋਈ ਪ੍ਰੋਜੈਕਟ
ਦੇਖੋ ਬੱਚੇ ਨੂੰ ਮੇ ਉਹੀ ਗੱਲ ਨਾ ਉਹ ਗ਼ਲਤ ਗੱਲ ਹੈ ਨਾ ਤੁਸੀਂ ਨਹੀਂ ਨਹੀਂ ਗ਼ਲਤ ਗੱਲ ਹੈ ਤੁਸੀਂ ਉਹਨੂੰ ਕਹੋ ਵੀ ਐਵੇਂ ਨੀ ਚਲੋ ਇੱਕ ਅੱੀ ਵਾਰ ਮੈਂ ਕਰ ਦਾਂਗੀ ਪਰ ਹਰ ਵਾਰ ਨੀ ਏਦਾਂ ਅਸੀਂ ਕਰਾਂਗੇ ਤੁਹਾਡੇ ਦੇ ਬੱਚੇ ਤੁਹਾਡੇ ਦਾ ਹੀ ਨੁਕਸਾਨ ਇਹਦੇ ਵਿੱਚ। ਦੇਖੋ ਅਸੀਂ ਤਾਂ ਕਰ ਦਾਂਗੇ ਜੇ ਬੱਚੇ ਨੂੰ ਕੁਛ ਆ ਹੀ ਨਹੀਂ ਰਿਹਾ ਤੇ ਉਹਦਾ ਕੀ ਫਾਇਦਾ ਕੁਛ ਤਾਂ ਬੱਚੇ ਨੂੰ ਪਤਾ ਏ ਨਾ ਤਾਂ ਹੀ ਮੈਂ ਕਹਿੰਦੀ ਬਸ ਕਰੋ ਇੰਡੋਰ ਗੇਮਸ ਨੇ ਬਚੇ ਨੂੰ
ਮੈਂ ਤਾਂ ਨੀ ਦਿੰਦੀ ਹੁਣ ਹੁਣ ਦੇਖੋ ਹੁਣ ਐ ਘਰ ਹੈਗੇਏ ਨੇ ਸਾਰੇ ਹੁਣ ਦੇਖੋਲ ਸਾਰੇ ਬੱਚੇ ਘਰ ਹੈਗੇ ਨੇ ਹੁਣ ਇੱਧਰ ਵੀ ਆਏ ਹੋਏ ਨੇ। ਜਿਹੜੀ ਭੂਆ ਦੇ ਬੱਚੇ ਨੇ ਮਾਸੀ ਦੇ ਬੱਚੇ ਨੇ ਸਾਰੇ ਇੱਧਰ ਹੈਗੇ ਨੇ ਇਹਨਾਂ ਦੇ ਜਿੰਨੇ ਵੀ ਜਿੰਨੇ ਵੀ ਇਹ ਛੋਟੇ ਛੋਟੇ ਕਜ਼ਨ ਨੇ ਆਣ ਨਾ ਸਾਰੇ ਇੱਧਰ ਆਏ ਹੋਏ ਨੇ ਔਰ ਕੋਈ ਕਿੰਨੇ ਕਿੰਨੇ ਦਿਨ ਹੋ ਗਏ ਨੇ ਚਾਰ ਦਿਨ ਹੋ ਗਏ ਨੇ ਕਿਸੇ ਨੂੰ ਫੋਨ ਨੀ ਦਿੱਤਾ ਹੋਇਆ ਮੈਂ ਸਾਰੇ ਐਵੇਂ ਹੀ ਕੁੱਝ ਨਾ ਕੁੱਝ ਕਰਦੇ ਰਹਿੰਦੇ ਨੇ ਖੇਲਦੇ ਰਹਿੰਦੇ ਨੇ। ਕਦੀ ਕੋਈ ਗੇਮ ਖੇਲ ਰਹੇ ਨੇ ਕਦੇ ਕੁੱਛ ਕਰ ਰਹੇ ਹੁਣ ਸਿਆਂ ਨੂੰ ਕੈਂਪ ਭੇਜਤਾ ਮੈਂ ਤੇ ਮੈਂ ਕਿਹਾ ਜਾਓ ਸਾਰੇ ਉੱਧਰ ਹੁਣ ਆਣਗੇ ਥੱਕ ਕੇ ਸੋ ਜਾਣਗੇ ਫੇਰ ਉਹਦਾ ਉੱਠ ਕੇ ਸ਼ਾਮੀ ਪਾਰਕ ਚਲੇ ਜਾਣਗੇ।
ਹੋਰ ਨਹੀਂ ਨਹੀਂ ਵਧੀਆ ਬੱਚੇ ਸਗੋਂ ਹਾਂ ਨਹੀਂ ਨਹੀਂ ਉਹੀ ਕਹਿੰਦੇ ਆਊਟਡੋਰ ਗੇਮਸ ਨੇ ਤੁਸੀਂ ਬੈਡਮਿੰਟਨ ਖੇਡ ਲੋ ਦੇਖੋ। ਕ੍ਰਿਕਟ ਹੈ ਹੋਰ ਕਿੰਨੇ ਗੇਮ ਚ ਫੁੱਟਬਾਲ ਹੈ ਪਰ ਤੁਸੀਂ ਜਾਓ ਤੈਨੂੰ ਟਾਈਮ ਦੇਖੋ ਬਾਹਰੋ ਨਿਕਲੇਗਾ ਨੀ ਫਰੈਂਡਸ ਕਿੱਦਾਂ ਬਣਨਗੇ। ਫਰੈਂਡਸ ਬਣਨਗੇ ਤੇ ਦੂਜੇ ਨਾਲ ਤਾਂ ਹੋਏਗਾ ਕਿੱਧਰ ਇਹ ਨੇ ਹਨਾ ਗੱਲਾਤ ਕਰਨ ਲਈ ਏਦਾਂ ਦਾ ਬੰਦਾ ਕੱਲਾ ਹੀ ਬੈਠਾ
ਬਿਲਕੁਲ ਬਿਲਕੁਲ
ਕੁਛ ਪਤਾ ਹੀ ਨਹੀਂ ਕਿੰਨੂ ਕਿੰਨੂ ਬੁਲਾਇਆ ਗੱਲ ਕਰਨੀ ਹਨਾ ਪੇ ਜੀ ਮਸਤ ਰਏਗਾ ਭੈਣ ਜੀ ਕਰਾਂ ਫੋਨ ਉਹਨਾਂ ਵੀ ਹਨਾ ਮੇਨ ਥੜਾ ਇਹ ਕੰਮ
ਹਾਂਜੀ
ਪੈ ਗਿਆ ਸੀਗਾ ਹਨਾ ਮੈਂ ਤੁਹਾਨੂੰ ਕਰਾਂਗੀ ਫੋਨ ਹਨਾ ਹਾਂ ਕੋਈ ਨੀ ਯਾਦ ਕਰ ਲਿਆ ਕਰੋ ਤੁਸੀਂ ਮੈਨੂੰ ਹਨਾ ਚਲੋ ਠੀਕ ਹੈ ਚੰਗਾ ਪਲਾਸਟਿਕ ਜੀ ਓਕੇ ਜੀ ਓਕੇ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ